ਜ ਹੋਰ, ਠੀਕ ਹੋ।
ਹਾਂਜੀ! ਜੀ ਵਧੀਆ ਜੀ, ਠੀਕ ਠਾ ਤੁਸੀਂ! ਸੁਣਾ ਕਿੱਦਾਂ ਠੀਕ ਹੋ?
ਹਾਂਜੀ! ਸਭ ਵਧੀਆ
ਹਮ
ਜੀ, ਸਭ ਗੁਰੂ ਮਹਾਰਾਜ ਦੀ ਕਿਰਪਾ ਭਾ ਜੀ
ਚੰਗਾ ਜੀ ਪਰਮਾਤਮਾ ਕਿਰਪਾ ਰੱਖੇ। ਹਾਂਜੀ-ਹਾਂਜੀ, ਅਸੀਂ ਪੰਜਾਬ ਤੋਂ
ਹ ਅਸੀਂ ਦਿੱਲੀਓ ਬੋਲ ਰਹੇ ਹਾਂ। ਦਿੱਲੀ
ਅੱਜ ਜੀ ਠੀਕ ਹੈ ਜੀ, ਠੀਕ ਅੱਛਾ ਜੀ ਠੀਕ ਹੈ ਜੀ ਹੋਰ- ਹੋਰ ਸੁਣਾਓ, ਕਿੱਦਾਂ! ਜੋਬ ਜੂਬ ਕਿੱਦਾਂ ਚੱਲ ਰਹੀ ਹੈ।
ਵਧੀਆ ਜੀ, ਗੁਰੂ ਮਹਾਰਾਜ
ਹਾਂਜੀ- ਹਾਂਜੀ, ਪਰਿਵਾਰ ਸਭ ਵਧੀਆ ਠੀਕ ਠਾਕ ਨੇ, ਹਾਂਜੀ -ਹਾਂਜੀ ਹਮ ਚੱਲਦੀ
ਫੈਮਿਲੀ ਸਭ ਵਧੀਆ ਜੀ। ਮੈਂ ਦੋ ਬੱਚੇ ਨੇ ਹਾਂਜੀ, ਸਭ ਵਧੀਆ- ਵਧੀਆ ਜੀ। ਤੁਹਾਡੀ ਫੈਮਿਲੀ' ਚ ਸਭ
ਹਾਂਜੀ -ਹਾਂਜੀ! ਮੇਰੇ ਲਈ ਹਾਂਜੀ -ਹਾਂਜੀ! ਮੇਰੀ ਵੀ ਮਤਲਬ ਤਿੰਨ ਬੱਚੇ ਬੇਟੀ, ਮੇਰੀ ਯੂਕੇ ਗਈ ਹੈ ਬਾਰ ਬੇਟੀ ਮੇਰੀ, ਹਾਂਜੀ ਦੋ ਬੇਟੇ ਮੇਰੇ ਕੋਲ ਨੇ, ਹਾਂਜੀ ਇੱਥੇ ਹਾਂਜੀ! ਉਹ ਸਟੱਡੀ ਕਰ ਰਹੇ ਨੇ ਪੜ੍ਹਦੇ ਨੇ ਉਹ ਹਲੇ
ਅੱਛਾ! ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ ਦੇਖੋ ਜੀ, ਪਰਿਵਾਰ ਚ, ਇਹੀ ਫਾਇਦਾ ਹੁੰਦਾ ਕਿ ਹਨਾ ਪਰਿਵਾਰ ਇਸ ਤਰ੍ਹਾਂਗਾ ਬੰਦਾ ਜਿਹੜਾ ਪਰਿਵਾਰ 'ਚ ਬੰਦਾ ਰਹਿੰਦਾ ਨਾ ਉਹਦਾ ਮਤਲਬ ਬੜਾ ਪਰਿਵਾਰ ਨੂੰ ਸਾਂਭਣਾ ਅਤੇ ਪਰਿਵਾਰ ਦੇ ਪਾਲ ਕਰਨੀ ਹੈ ਨਾ, ਬਹੁਤ ਵੱਡਾ ਉਹ ਉਹ ਹੁੰਦਾ ਜੀ, ਅੱਜ ਕੱਲ ਕਿੱਥੇ ਅੱਜ ਕੱਲ ਜਿਹੜੀ ਜਨਰੇਸ਼ਨ ਓ ਉਹ ਕਲਾਂ ਰਹਿਣ ਦਾ ਜ਼ਿਆਦਾ ਪਸੰਦ ਕਰਦੀ ਹੈ ਕਿਉਂਕਿ ਅਸੀਂ- ਅਸੀਂ ਬੱਚ ਬੱਚਿਆਂ ਨੂੰ ਉਹ ਹੀ ਚੀਜ਼ ਦੇ ਰਹੇ ਨਾ ਜਿਹੜੀ ਕਿ ਬੱਚੇ ਉਹਦੇ ਮਾਇੰਡ ਚ ਬੈਠੇ। ਪਰ ਅਸੀਂ ਦੇਖੋ ਫੈਮਿਲੀ ਰਹਿਣ ਦਾ ਬੜਾ ਫਾਇਦਾ ਹੈਗਾ। ਦੇਖੋ ਫੈਮਿਲੀ ਚ ਬੰਦਾ ਰਹਿ ਕੇ ਨਾ, ਦੁੱਖ ਸੁੱਖ ਦਾ ਪਤਾ ਲੱਗਦਾ। ਕਿ ਜਿਹੜਾ ਪਰਿਵਾਰ ਦਾ ਦੁੱਖ ਹੈ ਉਹ ਕੀ ਹੈ? ਇਕੱਲਾ ਬੰਦਾ ਜਿਹੜਾ ਰਹਿੰਦਾਂ ਕਿਤੇ ਕਿਤੇ ਵੀ ਰਹਿੰਦਾ ਇਕੱਲਾ ਬੰਦਾ, ਉਹਨੂੰ ਕੋਈ ਦੁੱਖ ਸੁਖ ਦਾ ਕੋਈ ਪਤਾ ਥੋੜ੍ਹਾ ਰਹਿੰਦਾਂ ਇਕੱਲਾ, ਖਾ ਲਿਆ ਕਤੇ ਇਕੱਲਾ ਰਹਿ ਰਿਹਾ ਆ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਪਰਿਵਾਰ ਚ ਰਹਿ ਕੇ ਹੀ ਜਿੰਮੇਦਾਰੀ ਨਾਲ ਪਤਾ ਲੱਗਦਾ। ਮੇਨ ਹੈ, ਜਿੰਮੇਵਾਰੀ
ਹਾਂਜੀ! ਕਿੰਨੇ ਵਾਰੀ ਸਹੀ ਗੱਲ ਹੈ।
ਤੇ ਜਿੰਮੇਦਾਰੀ ਦਾ ਹੀ ਜਦੋਂ ਬੰਦਾ, ਅਹ ਵੇਖਦਾ ਹੈ। ਕਿ ਹਾਂ ਕੀ ਜਿੰਮੇਦਾਰੀ ਹੈ। ਪਰਿਵਾਰਿਕ ਕਿ ਜਿਵੇਂ ਪਰਿਵਾਰ ਕਿਸ ਤਰ੍ਹਾਂ ਸਾਂਭਣਾ, ਕਿਸ ਤਰ੍ਹਾਂ ਰੱਖਣਾ, ਕਿਸ ਤਰ੍ਹਾਂ ਰਹਿਣਾ ਪਰਿਵਾਰ 'ਚ
ਹ
ਅਤੇ ਇਹ ਬੜੇ ਫਾਇਦੇ ਹੁੰਦੇ ਨੇ ਦੇਖੋ। ਪਹਿਲੇ ਪੁਰਾਤਨ ਸਮੇ'ਚ ਪਰ ਪੁਰਾਣੇ ਜ਼ਮਾਨੇ 'ਚ ਵੇਖ ਲਓ। ਕਈ -ਕਈ ਭੈਣ ਭਰਾ ਹੁੰਦੇ ਸਨ ਤੇ ਇਕੱਠੀ ਫੈਮਲੀਆਂ ਰਹਿੰਦੇ ਸਨ। ਕਿੰਨਾ ਉਹ ਇੱਕ ਦੂਜੇ ਮ ਕਿੰਨਾ ਪਿਆਰ ਸੀਗਾ। ਹੁਣ ਸਭ ਵ ਕੋਕ ਹੋ ਗਏ। ਸਾਰੇ ਕਿੰਨਾ ਆਪਸ ਚ ਕਿੰਨਾ ਵੈਰ ਵਿਰੋਧ ਭਰ ਗਿਆ। ਹੁਣ ਇੱਕ ਦੂਜੇ ਦੀ ਕੋਈ ਸ਼ਕਲ ਵੀ ਵੇਖਣਾ ਪਸੰਦ ਨੀ ਕਰਦਾ ਹੁਣ।
ਕਰਦਾ ਹਾਂਜੀ! ਹਾਂ ਪਸੰਦ ਈ ਨਹੀਂ ਕਰਦੇ ਇੱਕ ਦੂਜੇ ਨੂੰ। ਪਸੰਦ ਨਹੀ ਕਰਦੇ, ਇੱਕ ਦੂਸਰੇ ਨੂੰ ਬੱਸ ਆਪਣੇ ਆਪ ਚ ਮਸਤ ਨੇ ਬੱਸ।
ਹਾਂਜੀ- ਹਾਂਜੀ। ਅਤੇ ਪ ਪਹਿਲੇ ਕਿੰਨਾ ਸਕੂਨ ਸੀਗਾ ਹੈਨਾ ਲੋਕਾਂ 'ਚ ਕਿੰਨਾ ਪਿਆਰ ਸੀਗਾ ਕਿੰਨਾ ਅੱਜ ਵੀ ਇਕੱਠੀ ਫੈਮਿਲੀ ਰਹਿੰਦੀ ਇਕੱਠੇ ਜੋਇੰਟ।
ਹਾਂਜੀ-ਹਾਂਜੀ-ਹਾਂਜੀ।
ਤਾਏ ਚਾਚੇ ਅਤੇ ਸਭ ਇਕੱਠੇ ਰਹਿੰਦੇ ਸੀ ਕਿੰਨਾ ਪਿਆਰ ਹੁੰਦਾ ਸੀ ਆਪ 'ਚ ਇੱਕ ਦੂਜੇ ਦੀ ਦੇਖਭਾਲ ਵੀ ਕਰਦੇ ਸਨ ਤੇ ਇੱਕ ਦੋ ਡਰ ਬੱਚਿਆਂ ਦੇ ਇੰਦਾ ਡਰ ਪਾ ਵੀ ਰਹਿੰਦਾ ਸੀ। ਕਿ ਅਸੀਂ ਗ਼ਲਤ ਕੰਮ ਨਾ ਕਰੇ ਤਾਇਆ ਦੇਖ ਲਏਗਾ ਚਾ ਤ ਵੇਖ ਲਏਗਾ ਜਾਂ ਤਏ ਵੇਖ ਇਸ ਤਰ੍ਹਾਂ ਰਹਿੰਦਾ ਸੀ ਨਾ ਹੁਣ ਅੱਜ ਕੱਲ੍ਹ ਮਾਪੇ ਬੱਚਿਆਂ ਦੇ ਇਨਾ ਡਰੇ ਹੀ ਨੀ ਗਾ ਉਹ
ਜਿਹਦੀ ਜਨਾਨੀ ਹੈ ਨਹੀਂ ਰਿਸਪੈਕਟ ਹੀ ਹੈਨੀ ਆਪਣੇ ਪੇਰੈਂਟਸ ਦੀ ਰਿਸਪੈਕਟ ਹੀ ਕਰਦੇ ਬੱਚੇ। ਸੀਂ ਅੱਜ ਕੱਲ ਦੇਖ ਰਹੇ ਹ ਜਿੱਦਾਂ ਕਾਫ਼ੀ ਜਨਰੇਸ਼ਨ ਮਤਲਬ ਅੱਗੇ ਤੋਂ ਅੱਗੇ ਜਾ ਰਹੀ ਹੈ ਬਸ ਦੇਖੋ ਦੇਖੀ ਵਿੱਚ ਇੱਕ ਗਲਤ ਕਰਦਾ ਤੇ ਦੂਸਰਾ ਵੀ ਕਹਿੰਦਾ ਮੈਂ ਵੀ ਗਲਤ ਕਰਾਂ ਪਰਿਵਾਰ ਵਿੱਚ ਰਹਿਣ ਦਾ ਫਾਇਦਾ ਇਹੀ ਹੁੰਦਾ ਵਾ ਮਤਲਬ ਇੱਕ ਗਲਤ ਕਰਦਾ ਤੇ ਦੂਸਰਾ ਨੂੰ ਹਟਾਉਂਦਾ ਉਹ ਤਾਂ ਪਾਗਲ ਹੈ ਤੂੰ ਨਾ ਏਦਾਂ ਕਰ ਨਾ ਹਟਾਉਂਦਾ ਹੈ ਤੇ ਜਿਹੜੀ ਬਾਹਰਲੀ ਦੁਨੀਆਂ ਵਾ ਜਿਹੜੀ ਮਤਲਬ ਉਹ ਤੇ ਫੇਰ ਉਹਨਾ ਨੂੰ ਚੁੱਕਦੀ ਹੈ ਲੈ ਉਹਨੇ ਤੈਨੂੰ ਏਦਾਂ ਕਿਹਾ। ਤੂੰ ਕਿਉ ਨੀਂ ਉਹਨੂੰ ਏਦਾਂ ਕਹਿੰਦਾ ਤੂੰ ਵੀ ਉਹਨੂੰ ਏਦਾਂ ਕਹਿ ਮਤਲਬ ਪਰਿਵਾਰ ਚ ਰਹਿਣ ਦੇ ਬੈਨੀਫਿਟ ਤਾਂ ਬਹੁਤ ਨੇ ਕਦੀ ਚਲੋ ਆਪਾਂ ਬਿਮਾਰ ਹੋ ਗਏ ਜਾਂ ਕੁੱਛ ਟਰੈਜਟੀ ਵਗੈਰਾ ਹੋ ਗਈ ਚਲੋ ਇੱਕ ਦੂਸਰੇ ਦੀ ਹੈਲਪ ਨਾਲ ਸਾਰਾ ਕੁੱਛ ਸੋਟ ਆਊਟ ਹੋ ਜਾਂਦਾ ਨਾ।
ਬਿਲਕੁਲ ਜੀ ਬਿਲਕੁਲ।
ਹਾਂਜੀ ਪਰਿਵਾਰ ਦਾ ਹੋਣਾ ਬਹੁਤ ਜ਼ਰੂਰੀ ਆ ਫੈਮਿਲੀ ਦਾ ਪਰ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਤੇ ਜਿਹੜੀਆਂ ਮਤਲਬ ਚਲੋ ਕੁੱਛ ਕੁੱਛ ਕੁੜੀਆਂ ਅੱਛੀਆਂ ਵੀ ਹੈ ਕੁਛ ਮਤਲਬ ਚਲੋ। ਅੱਜ ਕੱਲ ਸੋਚਦੇ ਹ ਕਿ ਨਹੀਂ ਸਾਡੇ ਕੋਲ ਕੰਮ ਨੀ ਹੁੰਦਾ ਘਰ ਦਾ ਅਸੀਂ ਜੁਆਇੰਟ ਫੈਮਿਲੀ ਚ ਨਹੀਂ ਰਹਿ ਸਕਦੇ। ਉਹ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ। ਕਿ ਅਸੀਂ ਕਿਸੇ ਤਰੀਕੇ ਬਸ ਲੜਾਈ ਝਗੜਾ ਕਰਕੇ ਜਾਂ ਮਤਲਬ ਪਿਆਰ ਨਾਲ ਕਿਸੇ ਨਾ ਕਿਸੇ ਤਰੀਕੇ। ਆਪਣੇ ਹਸਬੈਂਡ ਨੂੰ ਲੈ ਕੇ ਕਿਤੇ ਹੋਰ ਚਲੇ ਜਾਈਏ ਕਈਆਂ ਜੋਬ ਪ੍ਰੋਬਲਮ ਹੁੰਦੀ ਹੈ ਨਾ ਮਤਲਬ ਉਹਨਾਂ ਦੀ ਜੋਬ ਦੂਰ ਹੁੰਦੀ ਹੈ ਜੇ ਕਿੱਦਾਂ ਫਿਰ ਮਤਲਬ ਪੇਰੈਂਟਸ ਵੀ ਕਹਿ ਦਿੰਦੇ ਆ ਨਹੀਂ ਇਹਨਾਂ ਦਾ ਖਾਣਾ ਕੌਣ ਬਣਾਏਗਾ। ਸਾਡੇ ਬੱਚੇ ਦਾ ਚਲੋ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਨਾ ਸ਼ਿਫਟ ਹੋ ਜਾਓ। ਕਈ ਅੱਜ ਕੱਲ੍ਹ ਦੀਆਂ ਕੁੜੀਆਂ ਮਤਲਬ ਉਹ ਹੈਗੀਆਂ ਇੱਦਾਂ ਦੀਆਂ ਕਿ ਅਸੀਂ ਮਤਲਬ ਫੈਮਲੀ ਚ ਰਹਿਣਾ ਹੀ ਨਹੀਂ ਹੈਗਾ। ਉਹਨਾ ਨੂੰ ਇਹ ਨਹੀਂ ਪਤਾ। ਅੱਗੇ ਫੈਮਿਲੀ ਵੱਧਦੀ ਹੈ ਜਾਂ ਕਿੱਦਾਂ ਨਾ ਮਤਲਬ ਪੇਰੈਂਟਸ ਦੀ ਲੋੜ ਹੁੰਦੀ ਹੈ ਇਨਲੋਸ ਦੀ ਲੋੜ ਹੁੰਦੀ ਹੈ। ਉਹ ਸੋਚਦੇ ਇਸ ਗੱਲ ਉਹ ਸੋਚਦੇ, ਬਸ ਅਸੀਂ ਕੋਈ ਨੀ ਅਸੀਂ ਆਪਣਾ ਬਸ ਦੋਨੋ ਜੀ ਆਪਣਾ ਖਾਣਾ ਬਣਾਵਾਂਗੇ ਖਾਵਾਂਗੇ। ਕਦੀ ਬਣਾ ਲਿਆ ਕਦੀ ਬਾਹਰੋਂ ਮਤਲਬ ਜ਼ਿਆਦਾ ਖਾ ਲਿਆ ਜਾਂ ਕਿੱਦਾਂ ਨਾ ਇਹ ਨੀ ਪਤਾ ਕਿੰਨੀ ਵੇਸਟੇਜ ਹੁੰਦੀ ਹੈ ਜਾਂ ਕਿ
ਵੇ ਨਾਲੇ ਵੇਸਟੇਜ ਵੀ ਦੇਖੋ ਫਿਰ ਜਿਹੜੇ ਬੱਚੇ ਹੁੰਦੇ ਨੇ ਫਿਰ ਉਹਨਾਂ ਦੇ ਬੜਾ ਇਫੈਕਟ ਦਾ ਇਸ ਚੀਜ਼ ਦਾ ਦੇਖੋ ਉਹ ਫਿਰ ਇਕੱਲੇ ਕਰਚੇ ਰਹਿੰਦੇ ਨੇ ਇਕੱਲੇ ਨਾ ਉਹਨਾਂ ਨਾਲ ਕੋਈ ਗੱਲਬਾਤ ਕਰਨ ਵਾਲਾ ਹੁੰਦਾ ਹੈਗਾ ਇੱਕ ਬੱਚਾ ਹੁੰਦਾ ਹੈਗਾ ਅ ਜਿਹੜੇ ਮਾਂ ਪਿਓ ਉਹ ਅਹ ਜੋਬ ਤੇ ਚਲੇ ਜਾਂਦੇ ਨੇ ਬੱਚਾ ਇਕੱਲਾ ਕਰਚ ਰਹਿੰਦਾ ਹੈਗਾ ਬੱਚਾ ਕਿਹਦੇ ਨਾਲ ਗੱਲ ਕਰੇ ਫਿਰ ਬੱਚੇ ਨੂੰ ਹਾਂਜੀ ਫਿਰ ਬੱਚਾ ਕਿਹਦੇ ਨਾਲ ਕਰਕੇ ਨਾ ਕੋਈ ਉਹਦੇ ਨਾਲ ਖੇਡਣ ਵਾਲਾ ਨਾ ਕੋਈ ਗੱਲਬਾਤ ਕਰਨ ਵਾਲਾ ਨਾ ਕੋਈ। ਸਮਝਾਉਣ ਵਾਲਾ ਤੇ ਫਿਰ ਬੱਚੇ ਬੱਚੇ ਦੇ ਮਾਇਂਡ 'ਚ ਉਹ ਚੀਜ਼ ਗਲਤ ਚੀਜ਼ ਨਾ ਉਹਦੇ ਮਂਡ ਕਰ-ਕਰ ਜਾਂਦੀ ਹੈਗੀ ਹਨਾ ਫਿਰ ਬੱਚਾ ਜਿਵੇਂ-ਜਿਵੇਂ ਅਗੇ ਉਹ ਫਿਰ ਕੱਲਾ ਰਹਿਣ ਦਾ ਹੀ ਪਸੰਦ ਕਰਦਾ ਹੈਗਾ। ਫਿਰ ਦੇਖੋ ਫਿਰ ਕਿੰਨੇ ਅੱਗੇ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਫਿਰ ਕਈ ਵਾਰੀ ਨਾ ਅ ਆਪਣੇ ਵਾਈਫ ਨਾਲ ਵੀ ਨਹੀਂ ਬੰਦਾ ਰਹਿ ਪੈਂਦਾ ਕਿ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ
ਹਾਂਜੀ।
ਬੜਾ ਔਖਾ ਹੋ ਜਾਂਦਾ ਫਿਰ ਅੱਗੇ ਜਿਵੇਂ ਗ੍ਰਸਤ ਜੀਵਨ ਅੱਗੇ ਫਿਰ ਵਿਆਹ ਸ਼ਾਦੀ ਹਦੀ ਫਿਰ ਆੱ ਉਹਦਾ ਔਖ ਹੋ ਜਾਂਦਾ ਹੈਗਾ ਕਿ ਤੁਸੀੇ ਫੇਿਰ ਲੜਾਈਝੜੇ ਹੁੰਦੇ ਨੇ ਕਿ ਮੈਨੂੰ ਇਕੱਲਾ ਛੱਡ ਦੋ ਮੈਂ ਕਲਾ ਰਹਿਣਾ ਚਾਹੁੰਦਾਾਂਗਾ ਨਹੀਂ ਫਿਰ ਫੈਮ ਵਾਈਫ ਕਹਿੰਦੇ ਕਿ ਤੂੰ ਜੇ ਕੱ ਰਹਿਣ ਦਾ ਫਿਰ ਵਿਹ ਕਿਉਂ ਕੀਤਾ ਫਿਰ ਦੂਜੀ ਦੀ ਜ਼ਿੰਦ ਖਰਾਬ ਹੁੰਦੀ। ਦੀ ਇਸ ਤਰ੍ਹਾਂ ਨਹੀ ਕਰਨਾ ਚਾਹੀਦਾ ਦੇ ਚਾਹੇ ਮੇਰੇ ਮੁਡਾ ਹੋਵੇ ਤਾਂ ਦੋਖੋ ਐਸੀ ਤਾਂ ਮਨੋ ਬਰਾਬਰ ਸਮਝਦੇ ਹਾਂ ਦੇਖੋ ਗਲ ਦੋਵੇਂ ਪਾਸੇ ਹੁੰਦੀ ਹੈ ਨਾ ਕੋਈ ਵੀ ਗਲਤ ਹੋਵੇ ਪਰ ਅਗਰ ਮੁੰਡਾ ਗਲਤ ਤਾਂ ਕੁੜੀ ਗਲਤ ਹੋ ਸਕਦੀ ਹੈ ਕੁੜੀ ਗਲਤ ਹੈ ਤਾਂ ਮੁਡਾ ਗਲਤ ਸਕਦਾ ਹੈ
ਹਾਂਜੀ-ਹਾਂਜੀ ਇਹ ਤਾਂ ਹੈ
ਮੇਨ ਡਿਪੈਂਡ ਕਰਦਾ ਕਿ ਫੈਮਿਲੀ ਕਿਸ ਤਰ੍ਹਾਂ ਦਾ ਉਹਨਾਂ ਦਾ ਬੈਕਗਰਾਊਂਡ ਹੈ ਕਿ ਜਿਸ-ਜਿਸ ਤਰ੍ਹਾਂ ਦੀ ਫੈਮਿਲੀ ਹੁੰਦੀ ਉਸ ਤਰ੍ਹਾਂ ਦਾ ਬੰਦਾ ਫਿਰ ਅੱਗੇ ਉਹ ਅੱਗੇ ਵਿਵਹਾਰ ਕਰਦਾ ਹੈਗਾ ਮੇਨ ਫੈਮਿਲੀ ਦਾ ਇਫੈਕਟ ਬੜਾ ਪੈਂਦਾ ਜੀ ਜਿਹੜੇ ਜੁਆਇੰਟ ਫੈਮਲੀ ਹੁੰਦੀਿਆਂ ਨੇ ਜੀ ਜਿਹੜਾ ਬੱਚਾ ਜੁਆਇੰਟ ਫੈਮਲੀ ਚ ਆਉਂਦਾ ਨਾ ਤੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਬੜੇ ਸਮਝਦਾਰ ਤੇੈ ਰਿਸਪੈਕਟਫੁਲ ਹੁੰਦੇ ਨੇ ਬੱਚੇ ਉਹ
ਹਾਂਜੀ-ਹਾਂਜੀ ਮ ਪਤਾ ਹੁੰਦਾ ਸੀ ਆਪਣੀ ਫੈਮਿਲੀ ਰਿਸਪੈਕਟ ਕਰਦੇ ਅਸੀਂ ਆਪਣੇ ਲੋਸ ਦੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਮਤਲਬ ਕਿੱਦਾਂ ਨੂੰ ਉਠਣਾ ਬੈਠਣਾ ਰੇਸਪੈਕਟ ਕਰਨੀ ਬੜ ਇਕੱਲੇ ਰਹਿਣ ਵਾਲਾ ਬੱਚਾ ਹੁੰਦਾ ਵਾ ਉਹ ਬੜਾ ਉਨਕੰਫੋਰਟੇਬਲ ਮਹਿਸੂਸ ਕਰਦਾ ਵ ਜਿੱਦਾਂ ਫੈਮਲੀ ਵਿੱਚ ਜਾ ਕੇ ਬੈਠ ਉਠਣਾ-ਉੱਠਣਾ ਜਿੱਦਾਂ ਉਹ ਨੂੰ ਮਤਲਬ ਬੜਾ ਅਜੀਬ ਜਿਹਾ ਲੱਗਦਾ ਉਹਨੂੰ ਜਿੱਦਾਂ ਕਿਸੇ ਨਾਲ ਗਲ ਕਰਨੀ ਹੈ ਕਿੱਦਾਂ ਨਾ ਉਹ ਫੇਰ ਬੱਚਾ ਸੋਚਦਾ ਹੈਈ ਮੈਂ ਤਾਂ ਇੱਥੇ ਇਕੱਲਾ ਹੀ ਸੀ ਹੁਣ ਮੈਂ ਇੱਥੇ ਇੰਨੇ ਜਣਿਆਂ ਵਿੱਚ ਕਿੱਦਾਂ ਫਸ ਗਿਆ ਇੰਨੇ ਜਣਿਆਂ ਦਾ ਮੈਂ ਕੰਮ ਕਿੱਦਾਂ ਕਰਾਂਗਾ ਹਾਂਜੀ ਮਤਲਬ ਕੁੜੀਆਂ ਚਲੋ ਸੋਚਦੀਆਂ ਹੀ ਹੈ ਕਿ ਅਸੀਂ ਕਿੱਦਾਂ ਖਾਣਾ ਬਣਾਵਾਂਗੇ ਇੰਨੇ ਜਨਿਆਂ ਦਾ ਕਿੱਦਾਂ ਨਾ ਹਾਂ ਪਰ ਏਦ ਨਹੀਂ ਹੋਣਾ ਚਾਹੀਦਾ ਆਪਣੇ ਪਰਿਵਾਰ ਨੂੰ ਪਹਿਲੇ ਐਵੇਂ ਦੇਣੀ ਚਾਹੀਦੀ ਹੈ ਅਗਰ ਦੇਖ ਲੋ ਮੈਰਜ ਵਗੈਰਾ ਹੁੰਦੀ ਸੀ ਕਿੱਦਾਂ ਇੱਕ ਇਕ ਹਫ ਪਤਾ ਲੱਗਦਾ ਸੀ ਮੈਰਿਜ ਨੂੰ ਹੁਣ ਤੇ ਸਵੇਰੇ ਜਾਓ ਤੇ ਸ਼ਾਮੀ ਮੈਰਿਜ ਹੋ ਗਈ ਚਲੋ ਜੀ ਆਪਣੇ-ਆਪਣੇ ਘਰ ਜਾਓ ਪੈਲੇਸ ਚ ਆਓ ਤੇ ਪੈਲੇਸ ਚ ਵੀ ਵਾਪਸੀ ਹੋ ਜਾਂਦੇ ਨੇ
ਸਾਡੇ ਹੁਣ ਵੀ ਪਿੰਡਾਂ ਚ ਅਸੀਂ ਸਾਡਾ ਪਿੰਡ ਜਿਹੜਾ ਇੱਧਰ ਬਿਨੌਰ ਹਨਾ ਬਿਨੌਰ ਰੁਦਰਪੁਰ ਇੱਧਰ-ਇੱਧਰ ਪੈਂਦਾ ਸਾਡਾ ਪਿੰਡ ਤੇ ਸਾਡੇ ਪਿੰਡਾਂ ਦੇ ਹੁਣ ਵੀ ਨਾ ਜਿਹੜੇ ਪਿਆਸਦੇ ਹੁੰਦੇ ਨੇ ਘੱਟ ਘੱਟੋ ਘੱਟ ਜਿਹੜੇ ਮਹਿਮਾਨ ਹੈ ਹਫ਼ਤੇਬਾਰ ਪਹਿਲਾਂ ਆ ਜਾਂਦੇ ਨੇ ਜਿਹੜੇ ਖਾਸ-ਖਾਸ ਹੁੰਦੇ ਨੇ ਭੈਣ ਭਰਾ ਜਿਹੜੇ ਇਸ ਤਰ੍ਹਾਂ ਹੁੰਦੇ ਨੇ ਇਹ ਸਾਰੇ ਇਕੱਠੇ ਜਿਹੜੇ ਹੋਰਤਾਰ ਨੇ ਉਹ ਇਕੱਠੇ ਹੋ ਜਾਂਦੇ ਨੇ ਤੇ ਹੁਣ ਵੀ ਜਿਹੜਾ ਫੰਕਸ਼ਨ ਚੱਲਦਾ ਉਹ ਕ ਹ ਹਫ਼ਤਾ ਪੰਦਰਾਂ ਦਿਨ ਚੱਲਦਾ ਹੈਗਾ ਸ਼ਾਦੀ ਦਾ ਫੰਕਸ਼ਨ ਵੀ ਪਰ ਜਿਹੜਾ ਸ਼ਹਿਰਾਂ ਚ ਅਸੀਂ ਵੇਖਦੇ ਹਾਂਹ ਜਿਵੇਂ ਆਪ ਜੀ ਕਰੋ ਕਿ ਪਹਿਲੇ ਸੇ ਆਏ ਤੇ ਪਹਿਲੇੇ ਮੁੜ ਕੇ ਵਾਪਸ ਚਲੇਗਾ ਇਸ ਤਰ੍ਹਾਂ ਹੁੰਦਾ ਹੈਗਾ ਪਰ ਪਤਾ ਨ ਨਹੀ ਲੱਗਦਾ ਕਿੱਥੇ ਵਿਆ ਵਿਆਹ ਵਾਲਿਆਂ ਦਾ ਘਰ ਸੀ ਕਿੱਥੇ ਨ ਕਈਆਂ ਨੂੰ ਪਤਾ ਨ ਨਹੀਂ ਲੱਗਦਾ
ਹਾਂਜੀ-ਹਾਂਜੀ ਕਈ ਮਤਲਬ ਹੁਣ ਤੁਹਾਨੂੰ ਪਤਾ ਹੀ ਹੈ ਜਿਹੜੇ ਸ਼ਹਿਰਾਂ ਚ ਮਤਲਬ ਫੈਕਟਰੀਆਂ ਵਗੈਰਾ ਕਾਫੀ ਜਿੰਨੀਆਂ ਹੋ ਗਈਆਂ ਜਿੱਦਾਂ ਤੇ ਸ਼ਹਿਰਾਂ ਚ ਪਹਿਲੇ ਤਾਂ ਇਹ ਜਗ੍ਹਾ ਹੀ ਚੱਲ ਪਤਾ ਹੀ ਸ਼ੋਰਟੇਜ ਰਹਿੰਦੀ ਐੰਨੀ ਮਹਿੰਗਾਈ ਹੈ ਤੇ ਸ਼ਹਿਰਾਂ ਵਿੱਚ ਤੇ ਬਹੁਤ ਹੀ ਜ਼ਿਆਦਾ ਨਾ ਛੋਟੇ-ਛੋਟੇ ਘਰ ਹੁੰਦੇ ਆ ਫੇਰ ਅਗਲੇ ਕਹਿੰਦੇ ਚਲੋ ਜੀ ਕੋਇ ਗੱਲ ਨੀ ਪੈਲਸ ਚ ਹੀ ਬੁਓ ਤੇ ਪੈਲੇਸ ਚ ਵੀ ਭੇਜ ਦੋ ਬਸ ਇੱਕ ਤੇ ਮਤਲਬ ਸਾਰੇ ਮਤਲਬ ਫੰਕਸ਼ਨ ਵੀ ਨੀ ਅਟੈਂਡ ਕਰਨ ਦਿੰਦੇ ਨਾ ਮਤਲਬ ਮੇਨ-ਮੇਨ ਰਿਸ਼ਤੇਦਾਰੀ ਘਰ ਹੁੰਦੇ ਆ ਬਸ ਮਾਮੇ ਦੇ ਲਗਾ ਲੋ ਚਾਚੇ ਦੇ ਲਗਾ ਲੋ ਜਾਂ ਮਾਸੀਆਂ ਦੇ ਲਗਾ ਲੋ ਬਸ ਮੇਨਮੇਨ ਰਿਸ਼ਤੇਦਾਰ ਘਰ ਹੋਣਗੇ ਬਾਕੀਆਂ ਨੂੰ ਆਪਣੇ ਕੋਈ ਫਰੈਂਡ ਸਰਕਲ ਹੋ ਗਿਆ ਕੋਈ ਮਤਲਬ ਦੂਰ ਦੇ ਆਸ ਪੜੋਸ ਦੇ ਜਾਂ ਕੁਛ ਵੀ ਹੋ ਗਿਆ ਉਹਨਾਂ ਕੋਲ ਜੀ ਰਿਸੈਪਸ਼ਨ ਹੈ ਤੇ ਰਿਸੈਪਸ਼ਨ ਤੇ ਆ ਜਾਈਓ ਰਿਸੈਪਸ਼ਨ ਤੇ ਬਸ ਖਾਣਾ ਰੱਖ ਲੈਣਗੇ ਜਾਂ ਡੀ ਜੇ ਨਾਈਟ ਦਾ ਪ੍ਰੋਗਰਾਮ ਰੱਖ ਲਣਗੇ ਆ ਜਿਓ ਜ ਉਥੇ ਖਾਨਾ ਖਾ ਲਈਓ ਤੇ ਖਾਣਾ ਖਾ ਕੇ ਚਲੋ ਜੀ ਸਗਨ ਸੁਗਨ ਦੋ ਜੋ ਵੀ ਦੇਣਾ ਚਲੋ ਫਿਰ ਆਪਣੇ-ਆਪਣੇ ਘਰ ਚਲੋ ਮੈਰਿਜ ਹੋ ਗਈ
ਹਾਂਜੀ-ਹਾਂਜੀ
ਪਰ ਏਦਾਂ ਨੀ ਹੋਣਾ ਚਾਹੀਦਾ ਬੱਚਿਆਂ ਨੂੰ ਨਾ ਅੱਜ ਕੱਲ ਫੇਰ ਪਤਾ ਨੀ ਲੱਗਣਾ ਆਪਣੇ ਕਲਚਰ ਬਾਰੇ ਕੁਛ ਏਦਾ ਦਾ ਨਾ ਉਹਨਾਂ ਨੂੰ ਬੱਚਿਆਂ ਨੂੰ ਕੁਛ ਨ ਬੱਚੇ ਸਮਝ ਨਹੀ ਪਾ ਰਹੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਪ ਰੀਤ ਰਿਵਾਜ ਜੋ ਸਾਡੇ ਬਜ਼ੁਰਗ ਕਰਦੇ ਹੈ ਸਾਨੂੰ ਉਹ ਕਰਦੇ ਰਹਿਣੇ ਆਉਣੇ ਚਾਹੀਦੇ ਮਤਲਬ
ਹਾਂ ਬਿਲਕੁਲ ਤੇ ਉਹਨਾਂ ਦਾ ਦੇਖੋ ਉਹਨਾਂ ਦੇ ਅੱਜ ਉਹਨਾਂ ਨੇ ਕਿਤੇ ਨਾ ਅੱਜ ਕੱਲ੍ਹ ਅਸੀਂ ਉਹ ਚੀਜ਼ ਅਪਣਾ ਰਹੇ ਹਾਂ ਤੇ ਅਸੀਂ ਜੀਅ ਰਹੇ ਹਾਂ ਆਪਣਾ ਮਤਲਬ ਵਧੀਆ ਰਹਿ ਰਿਹਾ ਸਾਡਾ ਜੀਵਨ ਵਧੀਆ ਜੀਅ ਰਿਹਾ ਅਸੀਂ ਜੀਅ ਰਹੇ ਹਾਂ ਹਾਂਜੀ ਉਨਾ ਦੇ ਕਰਕੇ ਅਸੀਂ ਵਧੀਆ ਜੀਵਨ ਜੀਅ ਰਹੇ ਹਾਂ
ਹਾਂਜੀ-ਹਾਂਜੀ ਉਹ ਕਰ ਬਸ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆਉਣਾ ਰਹਿਣਾ ਚਾਹੀਦਾ ਮਤਲਬ ਕਰਨਾ ਚਾਹੀਦਾ ਜੇ ਕੋਈ ਜਿੱਦਾਂ ਲਗਾ ਲੋ ਸੀਤਲਾ ਮਾਤਾ ਜੀ ਦਾ ਪ੍ਰੋਗਰਾਮ ਕਰਦੇ ਆ ਜਿੱਦਾਂ ਘਰ ਥੋੜਾ ਬਹੁਤ ਜਾਂ ਕੋਈ ਸ਼ਾਦੀ ਹੁੰਦੀ ਆ ਆਪਣੇ ਵੱਡ ਵਡੇਰੇ ਪੂਜਦੇ ਨੇ ਹਨਾ ਕੁਛ ਇਏਦਾਂ ਦਾ ਕਰਦੇ ਰਹਿਣਾ ਇਹ ਕਰਦੇ ਰਹਿਣਾ ਚਾਹੀਦਾ ਇਹ ਨਾ
ਹੋ ਜੀ ਬਿਲਕੁਲ ਜੀ ਇਹ ਦੇਖੋ ਇਹ ਸਾਡੇ ਬਜ਼ੁਰਗਾਂ ਦੀ ਪਾਏ ਹੋਏ ਪੂਰਨੇ ਜਿਹੜੇ ਨੇ ਨੀਂਵ ਨੇ ਪ ਇਹ ਤਾਂ ਕਰਕੇ ਬੱਚਾ ਨਾ ਇਹ ਚੀਜ਼ਾਂ ਵੇਖਦਾ ਕਿ ਇੱਕ ਜੁ ਇੱਕ ਲਗਾ ਹੋ ਜਾਂਦਾ ਆਪਣੇ ਫੈਮਿਲੀ ਨਾਲ ਆਪਣੇ ਬਜ਼ੁਰਗਾਂ ਨਾਲ ਤੇ ਆਪਣੀ ਜਿਹੜੀ ਸਾਡੀ ਚੀਜ਼ ਸਾਡੇ ਬਜ਼ੁਰਗ ਜਿਹੜੇ ਪੂਜਦੇ ਰਹੇ ਜਾਂ ਮੰਨਦੇ ਰਹੇ ਉਹਨਾਂ ਦੇ ਨਾਲ ਲਗਾ ਹੋ ਜਾਂਦਾ ਨਾਲ ਬੰਦਾ ਉਹ ਉਹਦੇ ਨਾਲ ਜੁੜਿਆ ਰਹਿੰਦਾ ਜਮੀਨ
ਰਹਿੰਦਾ ਹਾਂਜੀ-ਹਾਂਜੀ ਇਹਨਾਂ ਰੀਤੀ ਰਿਵਾਜਾਂ ਕਰਕੇ ਬੰਦਾ ਜੁੜਦਾ ਹਾਂਜੀ ਹ ਜਦਾਂ ਜਠੇਰੇ ਲਗਾ ਲੋ ਆਪਾਂ ਜਾਂਦੇ ਹਾਂ ਹਾਂਜੀ
ਕਿ ਅਸੀਂ ਅੱਜ ਜੀਵਨ ਕਿੰਨਾ ਵਧੀਆ ਜੀਅ ਰਹੇ ਹਾਂ ਅਤੇ ਇਹ ਪਤਾ ਨਹੀਂ ਕਿ ਜਿਹੜੇ ਸਾਡੇ ਬੱਚਾ ਉਹ ਚੀਜ਼ ਨਾਲ ਟੁੱਟ ਗਏ ਉਹ ਪਤਾ ਨੀ ਕੀ ਕਿਸ ਅੱਗੇ ਕੀ ਕਰਨਗੇ ਸਾਨੂੰ ਵੀ ਨੀ ਪਤਾ ਉਸ ਚੀਜ਼ ਦਾ
ਹਾਂਜੀ ਅੱਜ ਕੱਲ੍ਹ ਬੱਚਿਆਂ ਨੂੰ ਤੇ ਕੁਛ ਹਾਂਜੀ ਜਿਹੜੇ ਨਿਊ ਜਨਰੇਸ਼ਨ ਦੇ ਬੱਚੇ ਇੱਥੇ ਉਹਨਾਂ ਨੂੰ ਕੁੱਛ ਪਤਾ ਹੀ ਨਹੀਂ ਹੁੰਦਾ ਆਪਣੇ ਰੀਤ ਰਿਵਾਜ ਬਾਰੇ ਜਾਂ ਕੁਛ ਕੋਈ ਮਤਲਬ ਬੱਚੇ ਜਿੱਦਾਂ ਆਪਣੇ ਘਰ ਤਂਗ ਕਰਦੇ ਨੇ ਤੇ ਪੇਰੈਂਟਸ ਕਹਿੰਦੇ ਚਲੋ ਜਾਓ ਕਿਤੇ ਬਾਹਰ ਰੈਂਟ ਤੇ ਰਹਿ ਲਓ ਸਾਨੂੰ ਤੰਗ ਨਾ ਕਰੋ ਜਾਂ ਕਿੱਦਾਂ ਨਾ ਮਤਲਬ ਉਹ ਬੱਚਿਆਂ ਨੂੰ ਛੱਡ ਹੀ ਦਿੰਦੇ ਨੇ ਬਿਲਕੁਲ ਹੀ ਚਲੋ ਬੱਚਾ ਵੀ ਚਲੋ ਮਤਲਬ ਰਿਸਪੈਕਟ ਨਹੀਂ ਕਰਦਾ ਉਹਨਾਂ ਦਾ ਕਹਿਣਾ ਨਹੀਂ ਮੰਨਦਾ ਉਹ ਫਿਰ ਸੋਚਦੇ ਆ ਕਿ ਨਹੀਂ ਪਰ ਨਹੀਂ ਉਹਨਾਂ ਨੂੰ ਇਹ ਜੋ ਰੀਤ ਰਿਵਾਜ਼ ਹੈ ਇਹ ਬੱਚਿਆਂ ਨੂੰ ਫੋਨ ਤੇ ਹੀ ਦੱਸਦਾ ਭਾਵੇਂ ਕਰਵਾਣੇ ਚਾਹੀਦੇ ਨੇ ਕਿਉਂਕਿ ਫੇਰ ਇਹਨਾਂ ਦੀਆਂ ਹਾਂਜੀ ਜੀ ਹਾਂ ਇਹਨਾਂ ਦੀ ਫਿਰ ਭੁੱਲ ਵਗੈਰਾ ਹੋ ਜਾਂਦੀ ਹੈ ਕੋਈ ਨਾ ਕੋਈ ਘਰ ਚ ਕੁਈ ਨਾ ਕੋਈ ਟਰੈਜਿਟੀਆਂ ਹੁੰਦੀਆਂ ਰਹਿੰਦੀਆਂ ਕਈਆਂ ਦੇ ਕੰਮ ਕਾਰ ਵਿੱਚ ਮਤਲਬ ਲੋਸ ਹੋਣ ਲੱਗ ਪੈਂਦਾ ਵਾ ਜਾਂ ਕਦੀ ਮਤਲਬ ਐਕਸੀਡੈਂਟ ਵਗੈਰਾ ਹੋਣੱਗ ਪਏ ਕੁਛ ਨਾ ਕੁਛ ਇਹਿਆਂ ਟ੍ਰੈਜਿਟੀਆਂ ਅਜੀਬ ਗਰੀਬ ਹੁੰਆਂ ਰਹਿੰਦੀਆਂ ਹਨਾ ਕਈ ਬਿਮਾਰ ਰਹਿਣ ਲੱਗ ਪੈਂਦੇ ਹੈ।
ਬਿਲਕੁਲ ਜੀ ਬਿਲਕੁਲ। ਅਤੇ ਦੇਖੋ ਫੈਮਿਲੀ ਚਚ ਕੋਈ ਮਾਂ ਪਿਓ ਬਿਮਾਰ ਹੋ ਜਾਣ ਤੇ ਅਗਰ ਜੌਇੰਟ ਫੈਮਿਲੀ ਤੇ ਬੱਚਾ ਵੇਖ ਅੱਗੇ-ਅੱਗੇ ਪਿੱਛੇ ਦੇਖਭਾਲ ਵੀ ਕਰਦਾ ਹੈ ਹਨਾ ਅਗਰ ਕੱਲਾ ਬੰਦਾ ਰਹੇ ਤੇ ਕੌਣ ਪਿੱਛੇ ਦਵਾਈ-ਦਵਾਈ ਹੈ ਦ ਕੁਛੇ ਸੌ ਚੀ ਹੁੰਦੀਆਂ ਨੇ ਪਿੱਛੇ ਬੰਦੇ ਦੇ ਕੌਣ ਦੇਖਭਾਲ ਕਰੇਗਾ ਹਾਂਜੀ-ਹਾਂਜੀ-ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ- ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਸਤ ਸ਼੍ਰੀ ਅਕਾਲ ਜੀ।
ਓਕੇ ਜੀ ਸਤ ਸ਼੍ਰੀ ਅਕਾਲ।